ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਸ ਸ੍ਰੀ ਕਾਲ ਵੀਰ ਜੀ, ਸਸ ਸ੍ਰੀ ਕਾਲ ਔਰ ਕਿੱਦਾਂ? ਬਸ ਜੀ ਬਸ, ਬਸ ਜੀ ਬਸ ਅਜ ਤੁਸੀਂ ਸੁਣਾਓ ਕੀ ਹੋ ਰਿਹਾ।
ਬਸ ਠੀਕ ਹੈ ਸਰ ਸਭ ਵਧੀਆ ਚੱਲ ਰਿਹਾ ਬਸ ਸੋਚਣਾ ਸੀ ਕੁਛ ਖਾਨ ਪੀਨ ਦਾ ਹਿਸਾਬ ਕਿਤਾਬ ਕਿਵੇ ਬਣਾਈਏ ਕਿਵੇਂ ਕਰੀਏ।
ਮੈਂ ਵੀ ਗੱਲ ਕਰਿਆ ਸੋਚਿਆ ਸੀ ਤੁਹਾਡੇ ਨਾਲ ਕਿ, ਕੀ ਕਰਾ ਜਾਏ। ਖ ਘਰ ਦਾ ਖਾਣਾ ਵਧੀਆ ਰਹਿੰਦਾ ਜੀ ਬਾਜ਼ਾਰ
ਹਾਂਜੀ ਨਈ ਵੈਸੇ ਤਾਂ ਦੇਖੋ ਪਰਟੀਕੂਲਰ ਚੀਜ਼ ਤੇ ਦੇਖੋ ਘਰ ਦੀ ਜਾਦਾ ਵਧੀਆ ਰਹਿੰਦੀ ਐ। ਹਾਂਜੀ ਕਿਉਂਕਿ ਘਰ ਦਾ ਅਸੀਂ ਤਾ ਸਾਨੂੰ ਪਤਾ ਨਾ ਅਸੀਂ ਕੀ ਉਹਦੇ ਚ ਪਾ ਰਹੇ ਹਾਂ ਕਿਹੜੇ ਇੰਗਰੀਡੀਅਂਟਸ ਯੂਜ ਕਰ ਰਹੇ ਕੇੜਾ ਤੇਲ ਯੂਜ ਕਰ ਰਹੇ ਆ ਐ ਤੇ ਬੜਾ ਫ਼ਰਕ ਪੈਂਦਾ ਦੇ ਬਾਰ ਵਾਲਿਆਂ ਦਾ ਤੇ ਕੁਛ ਪਤਾ ਨੀ ਹੈ ਹਾਲਾਂਕਿ ਅਗ ਅੱਛੇ ਅਸੀਂ ਰੈਸੋਰੈਂਟ ਬੌਤ ਹੈਵੀ ਅੱਛੇ ਰੈਸਟੋੈਂਟ ਜਾਨੇ ਆ। ਤੇ ਉੱਥੇ ਤੇ ਉਹਨਾਂ ਦੇ ਹਾਈਜੀਨ ਮੇਨਟੇਨ ਹੁੰਦੀ ਏ ਹੁਣ ਅਗਰ ਤੁਸੀਂ ਦੇਖੀਏ ਕਿ ਬਾਜ਼ਾਰ ਫੁਟਫੋਲ ਤੇ ਜਿਵੇਂ ਲਗਾ ਕੇ ਬੈਠੇ ਨੇ ਤੇ ਉਨਾਂ ਕੋਲ ਕੀ ਹਾਈਜੀਨ ਏ ਕੀ ਨੀ ਹੋਏਗੀ।
ਵੀਰ ਜੀ ਦੇਖੋ ਓ-ਓ ਬੰਦੇ ਨੇ ਉਹ ਘਰੋਂ ਤੋਂ ਸਿੱਖਦੇ ਆਂਦੇ ਨੇ ਔਰ ਜੋ ਅੱਛੇ ਰੈਸਟੋਰੈਂਟ ਨੇ ਉਨਾ ਦਾ ਕੋਰਸ ਹੁੰਦਾ।
ਬਿਲਕੁਲ ਬਿਲ
ਔਰ ਤੁਸੀਂ ਸਮਝੋ ਕਿ ਇੱਕ ਛੋਲੇ ਕੁਲਚੇ ਆਲਾ ਜੋ ਛੋਲੇ ਕੁਲਚੇ ਬਨਾ ਰਿਆ ਉੱਥੇ ਸੜਕ ਉੱਤੇ ਖੜੇ ਹੋ ਕੇ ਉਦੇ-ਉਦੇ ਕੋਲ ਲੇਬਰ ਕਿੰਨੀ ਲੱਗ ਰੀ ਏ, ਕਿੰਨੀ ਮੇਨਟੇਨੈਂਸ ਏ, ਕਿੰਨੀ ਸਰਵਿਸ ਦੇ ਰਿਆ ਓ। ਉਹਦੇ ਕੁਛ ਨੀ ਉਹਦੇ ਕੋਲ ਨਾ ਉਹ ਖੁਦ ਹੀ ਸਰਵਿਸ ਦੇ ਰਿਆ। ਖੁਦ ਹੀ ਮੇਨਟੇਨ ਕਰ ਰਿਹਾ ਖੁਦ ਹੀ ਹਾਈਜੀਨ ਵੀ ਜੋ ਵੀ ਏ ਉਹਦੇ ਕੋਲ ਹੀ ਘੁੰਮ ਰਹੀ ਏ।
ਬਿਲਕੁ ਸਈ ਗੱਲ ਏ।
ਔਰ ਤੁਸੀਂ ਅੱਛੇ ਰੈਸਟੋਰੈਂਟ ਜਾਓਗੇ ਤਾਂ ਔਦੇ ਹਾਈਜੀਨ ਦਾ ਪੂਰਾ ਖਿਆਲ ਰੱਖਦਾ ਬੰਦਾ।
ਬਿਲਕੁਲ-ਬਿਲਕੁਲ ਹੁਨ ਰੈਸਟੋਰਟ ਤੇ ਦੇਖੋ ਮੈਂ ਏਸ ਤਰਾ ਦੇ ਦੇਖੇ ਨੇ ਜਿੱਥੇ ਤੇ ਔਨਾਂ ਨੇ ਇੱਕ-ਇੱਕ ਚੀਜ਼ ਲਿਖੀ ਹੁੰਦੀ ਏ ਕਿ ਅਸੀਂ ਐ ਵਾਲਾ ਓਇਲ ਯੂਜ ਕਰ ਰਹੇ ਆ। ਔਰ ਐਨੀ ਦੇਰ ਇਹਨੂੰ ਪਕਾਵਾਂਗੇ ਪਕਾ ਕੇ ਅਸੀਂ ਉਹਨੂੰ ਸਰ
ਓਨੂੰ ਡੀਜ਼ਲ ਬਨਾਦੇ ਜੇ ਜੀ ਡੀਜ਼ਲ ਓਨੂੰ ਡੀਜ਼ਲ ਬਨਾਦੇ ਜੇ ਜੀ।
ਬਿਲਕੁਲ
ਔਰ ਤੁਸੀਂ ਦੇਖੋ ਹਾਂ ਔਰ ਤੁਸੀਂ ਘਰਦਾ-ਘਰਦਾ ਦੇਖੋ ਤੁਸੀਂ ਗਰਦਾ ਦੇਸੀ ਘੀ ਹੁੰਦਾ ਹੈ ਦੇਸੀ ਘੀ ਚਿ ਖਾਓ ਤੇਲ ਚ ਖਾਓ। ਲੇਕਿਨ ਸਾਡੇ ਸਾਮਨੇ ਹੈ ਨਾ। ਸਾਡੇ ਸਮਣੇ ਸਾਡੀ ਹਾਈਜੀਨ ਅਸੀ ਖੁਦ ਕਰੇਗੇ ਮੇਨਟੇਨ।
ਹਾਂਜੀ-ਹਾਂਜੀ ਹਾਂ ਬਿਲਕੁਲ, ਕਿੰਨਾ ਓਦੇ ਵਿੱਚ ਇੰਗਰੀਡੀਐਂਟ ਪਾਨਾ ਐ ਕਿਸ ਹਿਸਾਬ ਨਾਲ ਪਾਨਾ ਐ ਕਿੰਨੀ ਓਇਲਿੰਗ ਕਿਹੜੀ ਯੂਜ਼ ਕਰਨੀ ਏ ਸਭ ਕੁੱਛ ਪਤਾ ਹੁੰਦਾ ਨਾ।
ਕਿਹੜਾ ਹਾਂ ਜੀ-ਜੀ, ਜੀ-ਜੀ ਤੁਸੀਂ ਕੇੜੇ ਬਰਾਂਡ ਦੇ ਮਸਾਲੇ ਯੂਜ ਕਰ ਰਹੇ।
ਅੱਜ ਕੱਲ੍ਹ ਤੇ ਸਭ ਟਾਟਾ ਵਗੈਰਾ ਦਾ ਹੀ ਚੱਲਦੇ ਨੇ ਆਪਣੇ ਇੱਦਰ ਤੇ ਟਾਟਾ ਦਾ ਜਾਦਾ ਜ਼ੋਰ ਪੈ ਗਾ ਜੀ। ਕਿਉਂਕਿ ਉਹਦੇ ਚ ਸਫ਼ਾਈ ਉਹ ਦੇ ਮਸਾਲੇ ਦੀ ਸਫ਼ਾਈ ਕਾਫ਼ੀ ਅੱਛੀ ਆ ਰਹੀ ਏ। ਓ ਟੇਸਟ ਵੀ ਮੈਂ ਚੈੱਕ ਕੀਤਾ ਪਿੱਛਲੇ ਇੱਕ ਮਹੀਨਾ ਪੂਰਾ ਯੂਜ ਕੀਤਾ ਤੇ ਸਈ ਰਿਹਾ ਵਧੀਆ ਰਿਆ।
ਹੂੰ ਅੱਛਾ ਲੇਕਿਨ ਅਸੀਂ ਕ ਕਦੀ ਘੁੰਮਨੇ ਜਾਓ ਇੱਧਰੋਂ-ਉੱਧਰੋਂ ਤੁਸੀਂ ਦੇਖੋ ਜੋ ਢਾਬੇ ਹੁੰਦੇ ਨੇ ਵਡੇ ਵੱਡੇ ਢਾਬੇ ਹੁੰਦੇ ਨੇ ਤਾਂ ਉੱਥੇ ਵੀ ਕੋਈ ਜ਼ਿਆਦਾ ਆਪ ਦੇਖੋ ਨਾ ਮੇਨਟੇਨ ਨਹੀਂ ਹੁੰਦੀ ਆਏਜੀਣ ਦਿਨ ਉੱਥੇ ਵੀ
ਦੇਖੋ ਜੀ ਅਗਰ ਅਸੀਂ ਰੋਜ ਸਹੀ ਢਾਬਾ ਦੇਖਾਂਗੇ ਤੇ ਉਹਦੇ ਚ ਤੇ ਮੇਨਟੇਨ ਕਰ ਹੀ ਨੀ ਸਕਦੇ ਲੋਕ ਹਾਂ ਤੇ ਕਰ ਹੀ ਨੀ ਸਕਦੇ।
ਉਹਨੂੰ ਉਹਨੂੰ ਦਾਲ ਫਰਾਈ ਬਣਨੀ ਉਹਨੂੰ ਕਰਨਾ ਕਿ ਉਹ ਇੱਕ ਡੱਬਾ ਰੱਖਿਆ ਉੱਥੇ ਪਾਣੀ ਚ ਡਾਲ ਦੇਣਾ ਦੋ ਵਾਰ ਕੜਛੀ ਗੁੰਮਣੀ ਹੈ ਉੇਹ ਫੇਿਰ ਉਹੇ ਗੈਸ ਤੇ ਚੜਾ ਦੇਣਾ।
ਬਸ- ਬਸ -ਬਸ ਉਹੀ ਇੱਕੋ ਪਾਣੀ ਪਿਆ ਥੱਲੇ ਉਹਨੇ ਇੱਕ ਵਾਰ ਕੜਛੀ ਘੁੰਮਾ ਕੇ ਤੇ ਉਹਨੇ ਤੇ ਸਾਫ਼ ਕਰਾ ਕੇ ਉਹੀਓ ਕੱਪੜੇ ਨਾ ਗੰਦੇ ਕੱਪੜੇ ਨਾ ਸਾਫ਼ ਕਰਕੇ ਤੁਹਾਨੂੰ ਉੱਪਰ ਰੱਖਦੇਣਾ ਤੇ ਦਾਲ ਗਰਮ ਕਰ ਦੇਣੀ ਆ, ਇਹ ਬੜੀ ਗਰ ਗਲਤ ਚੀਜ਼ ਹੈ ਕਿਉਂਕਿ ਪਤਾ ਨੀ ਕਿੰਨੇ ਸਾਰੀ ਸਬਜ਼ੀਆਂ ਨਾਲ ਤੂੰ ਬਈ ਵੇਸਟੋਰੇਜ ਪਾ ਰਿਹਾ। ਸਾਨੂੰ ਨੀ ਪਤਾ ਨਾ ਕਿਹੋ ਜਿਹਾ ਟੇਸਟ ਆਏਗਾ ਕਿਹੋ ਜਿਹਾ ਨਹੀਂ ਆਏਗਾ।
ਔਰ ਯੇ ਵੈਜੀਟੇਬਲ ਕਬ ਤੱਕ ਰੱਖੇ ਰਹਿੰਦੇ ਨੇ ਇਹਦੇ ਕੋਲ ਕਰਦੇ ਕੀ ਹੈ ਜੀ ਉਹ ਗਰੇੇਵੀ ਬਣਾ ਲੈਂਦੇ ਨੇ ਠੀਕ ਹੈ ਜੀ ਪਨੀਰ ਉੱਥੇ ਉੱਥੇ ਹਾਂਜੀ- ਹਾਂਜੀ-ਹਾਂਜੀ ਉਹ ਫਰਿਜ- ਫਰਿਜ ਸਟੋਰ ਕਰ ਦਿੱਤੀ ਐ। ਫਿਰ ਉਹਦੇ ਦੇਖੋ ਉਹ ਚੱਲ ਰਹੀ ਹੈ ਤਿੰਨ- ਤਿੰਨ ਚਾਰ- ਚਾਰ ਪਾਚ- ਪਾਚ ਦਿਨ
ਬਸ- ਬਸ -ਬਸ -। ਉਹ ਬੜੀ ਦਿੱਕਤ ਵਾਲੀ ਗੱਲ ਹੋ ਜਾਂਦੀ ਨਾ ਹੁਣ ਓਹਓ ਸਾਨੂੰ ਤਾਂ ਪਤਾ ਨੀ ਹੁਣ, ਪਤਾ ਨੀ ਚਾਰ ਦਿਨ ਪੁਰਾਣੀ ਹੈ ਪੰਜ ਦਿਨ ਪੁਰਾਣੀ ਸਾਨੂੰ ਤਾਂ ਪਤਾ ਨੀ ਗੱਲ ਤੇ ਉਹੀ ਹੋਈ ਨਾ। ਤਾਂ ਪਤਾ ਲੱਗੇਗਾ ਹਾਂਜੀ ਤੁੂ ਹੋ
ਜੀ- ਜੀ ਤਾਂ ਹੀ ਪਤਾ ਲਗੇਗਾ ਕਿ ਕਿੱਥੇ ਖਾਏ ਸੀ ਕਿਆ ਖਾਏ ਸੀ।
ਹਾਂ- ਹਾਂ। ਮੈਨੂੰ ਯਾਦ ਐ ਇੱਕ ਵਾਰ ਅਸੀ ਰੈਸਟੋਰੈਟ ਗਏ ਕਿਸੇ ਅੱਛੇ ਰੈਸਟੋਰੈਟ ਗਏ ਤਾਂ ਅਸੀਂ ਬਠੇ ਹੋਏ। ਤੇ ਹਲਕਾ ਜਿਹਾ ਉਹਦੇ ਚ ਨਾ ਬਿਲਕੁਲ ਮਾਈਨਰ ਮੈਨੂੰ ਐਵੇਂ ਲੱਗਿਆ ਕਿ ਓਇਲ ਜਿਆਦਾ ਆਇਆ ਹੋਇਆ। ਤੇ ਮੈਂ ਉਹਨੂੰ ਬੁਲਾਇਆ ਮੈਂ ਉਹਨੂੰ ਸ਼ੈਫ ਮੈਂ ਉਹਨੂੰ ਬੋਲਿਆ ਕੀ ਨਾਮ ਮੈਂ ਬੇਟਰ ਨੂੰ ਬੋਲਿਆ ਮੈਂ ਕਿਹਾ ਤੂੰ ਆਪਣੀ ਸ਼ੈਫ ਨੂੰ ਬੁਲਾ ਕਿ ਲਿਆ। ਉਹ ਆਇਆ ਕਹਿੰਦਾ ਕਿ ਸਰ ਕੀ ਪ੍ਰੋਬਲਮ ਆਈ, ਮੈਂ ਕਿਹਾ ਦੇਖੋ ਇਹ ਤੇਲ ਉੱਪਰ ਤੈਰ ਰਿਹਾ। ਕਹਿੰਦੇ ਸਰ ਤੇਲ ਨੀ ਹੈਗਾ, ਅਸੀਂ ਇਹਦੇ ਉੱਤੇ ਦੇਸੀ ਘਿਓ ਪਾਇਆ ਹੋਇਆ। ਉਹ ਵੀ ਉਹਦੇ ਵਿੱਚ ਹਲਦੀ ਮਿਲਾ ਕੇ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਅੱਛਾ, ਤੁਸੀਂ ਚੱਲ ਕੇ ਮੈਂ ਕਿਹਾ ਮੈਨੂੰ ਆਪਣੀ ਕਿਚਨ ਦਿਖਾਓ ਆਈ ਸਮਝ ਕਿਚਨ ਦੇਖਣ ਗਿਆ ਇੰਨੀ ਸਾਫ਼ ਸੁਥਰੀ ਮਤਲਬ ਇੰਨੀ ਸਾਫ਼ ਸੁਥਰੀ ਕਿ ਮਤਲਬ ਅਗਰ ਤੁਸੀਂ ਉਂਗਲੀ ਵੀ ਮਾਰੋ ਤਾਂ ਵੀ ਤੁਹਾਨੂੰ ਡਸਟ ਨਜ਼ਰ ਨੀ ਆਏ।
ਹਮ ਉਦੋਂ ਫ਼ਰਕ ਹੁੰਦਾ ਹੀ ਹੈ ਜੀ ਦੇਖੋ ਉਧਰ ਹਰ ਚੀਜ਼ ਮੈਂਟੇਨ ਹੂੰਦੀ ਹੈ ਉਹਦੀ ਸਰਵਿਸ ਮੈਂਟੇਨ ਹੂੰਦੀ ਹੈ ਹਾਈਜੀਨ ਮੈਂਟੇਨ ਹੁੰਦੀ ਹੈ ਕੁਆਲਿਟੀ ਮਨਟੇਨ ਹੂੰਦੀ ਹੈ। ਤੁਸੀਂ ਦੇਖੋ ਬ੍ਰਾਂਡ ਜੋ ਹੁੰਦਾ ਉਹ ਆਪਣੇ ਆਪ ਕੋ ਮੈਂਟੇਨ ਕਰਕੇ ਚੱਲਦਾ ਪਿਆ ਹੈ। ਕਿਉਂ ਉੱਥੇ- ਉੱਥੇ ਕਸਟਮਰ ਨਾਮ ਪੂੱਛਦੇ ਆਉਂਦੇ ਨੇ ਉੱਥੇ ਹਾਂ ਉੱਥੇ ਉੱਥੇ ਉੱਥੇ ਕੋਈ ਵੀਡੀਓ ਰੀਲ ਦੇਖਦੇ ਨੀ ਬੋ ਦਾ।
ਬਸ- ਬਸ- ਬਸ ਉਹ ਬੰਦਾ ਟੇਸਟ ਕਰਕੇ ਸਫ਼ਾਈ ਵੇਖ ਕੇ ਜਾਂਦਾ।
ਜੀ ਉਹ ਅੱਜ- ਕੱਲ ਤੋਂ ਇਤਨਾ ਬੁਰਾ ਟ੍ਰੇਡ ਚੱਲ ਰਿਹਾ ਹੈ ਨਾ ਆਪ ਦੇਖੋ ਮਲਟੀ ਮੀਡੀਆ ਪੇ ਕਿਆ ਕੀ ਚੱਲ ਰਿਹਾ ਪਿਆ ਅੱਜ- ਕੱਲ ਹਰ ਹਰ ਥਰਡ ਕਲਾਸ ਆਦਮੀ ਨੂੰ ਉਹ ਰੀਲ ਵਾਇਰਲ ਕਰ ਦੇਣੀ ਹੈ।
ਵੀਰ ਜੀ ਤੁਸੀਂ ਆ ਦੇਖੋ ਨਾ ਤੁਸੀਂ ਅਸੀਂ ਜਿਹੜੇ ਮੋਮੋਸ ਖਾਨੇ। ਕਈ ਵਾਰ ਰੇਹੜੀ ਤੋਂ ਲੈਕੇ ਯਾ ਬਾਹਰੋ ਲੈਕੇ, ਉਹ ਐ ਇੱਕ ਪਰਟੀਕੁਲਰ ਬੰਦਾ ਤੇ ਬਣਾਂਦਾ ਨਹੀਂ ਏ। ਇੱਕੋ ਫੈਕਟਰੀ ਤੋਂ ਬੰਨਕੇ ਆਂਦੇ ਨੇ। ਤੇ ਉਹੀ ਏ ਡਿਸਟਰੀਬਿਊਟ ਲੈ ਆਂਦੇ ਨੇ ਜਾਕੇ, ਤੇ ਬਸ ਉਹ ਡਿਸਟਰੀਬਿਊਟਰ ਤੋਂ ਲੈਕੇ ਲਿਆਕੇ ਉਹਨੂੰ ਬਾਲ, ਉਹਨੂੰ ਅ ਸਟੀਮ ਵਿੱਚ ਪਾਇਆ ਤੇ ਸਰਵ ਕਰ ਦਿੰਦੇ ਨੇ। ਹੁਣ ਇੱਕ ਪਰਟੀ ਬਿਲ ਰੈਸਟੋਰੈਂਟ ਹੈਗਾ ਇਹਨਾਂ ਦਾ ਚਾਈਨੀਜ਼ ਦਾ, ਸਾਡੇ ਇੱਥੇ ਹੈਗਾ ਏ ਨੇੜੇ ਈ। ਤੇ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਕੀ ਚੱਕਰ ਏ, ਕਹਿੰਦਾ ਬਾਊ ਜੀ ਤੁਸੀਂ ਉਹਨਾਂ ਦਾ ਖਾਲੋ, ਸਾਡਾ ਖਾਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਕਿਹਾ ਫਰਕ ਕੀ ਏ? ਕਹਿੰਦਾ ਅਸੀਂ, ਔਲਰੇਡੀ ਮੈਦਾ ਤੇ ਯੂਜ਼ ਕਰ ਰਹੇ ਆ ਮਗਰ ਮੈਦੇ'ਚ ਐਸ ਸਹੀ ਇੰਗਰੀਡੀਅਂਟ ਸਾਨੂੰ ਪਾਣੇ ਪੈਂਦੇ ਨੇ, ਜਿਹਦੇ ਨਾਲ ਐ ਬਿਲਕੁਲ ਸੋਫਟ ਹੋ ਜਾਏ ਤੁਹਾਨੂੰ ਤੁਹਾਡਾ ਪੇਟ ਖ਼ਰਾਬ ਨਾ ਕਰੇ।
ਹੂੰ
ਮੈਂ ਕਿਹਾ ਯਾਰ ਬੜੇ ਮੈਂ ਤੂੰ ਪਹਿਲੀ ਵਾਰ ਸੁਣਿਆ ਏ ਤੇ ਗੱਲ, ਕਹਿੰਦਾ ਸਰ ਕਿਸੇ ਨੂੰ ਪਤਾ ਹੀ ਨਹੀਂ ਕਿ ਓਨੀਜਨਲ ਜਿਹੜਾ ਐ ਤੁਹਾਡਾ ਮੋਮੋਸ ਹੈਗੇ ਨਾ, ਉਹ ਹੈ ਕੀ ਚੀਜ਼।
ਜੀ, ਜੀ-ਜੀ। ਉਹ ਹੁੰਣਦਾ ਮੈਂ ਗੱਲ ਦੱਸਿਆ ਤੁਹਾਨੂੰ, ਇੱਕ ਗੱਲ ਮੈਂ ਦੱਸਿਆ। ਬੜੀ-ਬੜੀ ਫੈਕਟਰੀਆਂ ਉੱਥੇ ਬਣਦੇ ਨਾ, ਲਾਖੋ-ਲਾਖ ਮੋਮੋਜ਼।
ਹਾ
ਠੀਕ ਐ ਜੀ, ਔਰ ਉਹਨੇ, ਉਹਦੇ ਪਾਸ ਹੈ ਡਿਸਟਰੀਬਿਊਟਰ।
ਹੂੰ
ਉਹ ਕਰਦੇ ਕੀ ਆ ਜੀ, ਉਹ ਉਹਨੋ ਨੇ ਮੁੰਡੇ ਲਗਾ ਰੱਖੇ ਆ, ਅਪਨੇ ਉਹ ਜਾਂਨੇੇ, ਔਰ ਇੱਕ-ਇੱਕ ਬੰਦੇੇ ਨੂੰ, ਕਮ ਸੇ ਕਮ ਹਜ਼ਾਰ-ਹਜ਼ਾਰ, ਪੰਜ-ਪੰਜ ਸੌ ਮੂੰਹ ਓਤੇ ਜਾਣੇ, ਜੋ ਰੋਡ ਥੱਲੇ ਲਗਾਂਦੇ ਨੇ।
ਬਿਲਕੁਲ।
ਉਹ ਉਹਦੀ ਸੇਲ ਹੇ, ਸੇਲ ਕਿਉਂ ਏ, ਕਿਉਂਕਿ ਉਹ ਸਸਤਾ ਦਿੰਦੇ ਨੇ।
ਸਸਤਾ ਮਾਲ ਦੇ ਰਿਹਾ, ਉਹ ਕਿਹੋ ਜਿਹਾ ਦੇ ਰਿਹਾ ਅੰਦਰ ਕੀ ਪਾ ਰਿਹਾ ਸੜਿਆ-ਗਲਿਆ ਕੀ ਪਾ ਰਿਹਾ ਸਮਝ ਨੀ ਪਤਾ
ਉਹ ਪਨੀਰ, ਕਿ ਪਨੀਰ ਕਿਤੇ ਪਨੀਰ ਪੈਆ ਜੀ, ਇੱਥੇ ਪਨੀਰ-ਵਨੀਰ ਕੁਛ ਨੀ ਐ, ਔਰ ਸੋਇਆ ਹੁੰਦੀ ਏ ਸਾਰੀ। ਹਾ
ਉਹ ਸੋਇਆ ਵੀ ਬਾਊ ਜੀ ਉਹ ਰਬੜ ਦੀ ਤਰ੍ਹਾਂ ਹੀ ਹੁੰਦੀ ਏ, ਮੈਨੂੰ ਤਾਂ ਲੱਗਦਾ ਨਹੀਂ ਉਹ ਸੋਇਆ ਵੀ ਹੋਏਗੀ, ਪਤਾ ਨੀ ਕੀ, ਕੀ ਪਾਇਆ ਮੈਨ ਤਾਂ ਸਮਝ ਲਿਆਂਦੇ
ਹੂੰ
ਹੁਣ ਉਹ ਤੁਹਾਨੂੰ ਵੀਹ ਰੁਪਏ ਦੇ ਚਾਰ-ਪੰਜ, ਛੇ ਦੇ ਰਿਹਾ ਏ, ਤੇ ਉਹਦੇ ਮੈਂ ਕਹਿਦੇ ਨਾ, ਉਹਦੇ ਕਿੰਨੇ ਦੇ ਕੀ-ਕੀ ਕਮਾਲੇ, ਉਹਦੇ ਪਨੀਰ ਪਾਕੇ ਉਹਦੇ'ਚੋ।
ਹੂੰ
ਉਹ ਕੁਛ ਗੰਦ ਹੀ ਹੋਏਗਾ, ਤਾਂਈ ਤਾ ਤੁਹਾਨੂੰ ਪਾਕੇ ਦੇ ਰੇ ਆ। ਸਹੀ ਗੱਲ ਏ, ਪਨੀਰ ਇੰਨਾ ਕੋਸਟਲੀ ਏ ਅੱਜ ਦੀ ਡੇਟ'ਚ।
ਕੋਈ ਵੀ ਚੀਜ਼ ਬਣਾਨੇ'ਚ ਪੇਲੇ, ਉਹਦੇ ਬਾਰੇ ਮੈਂ ਬੰਦੇ ਨੂੰ ਪਹਿਲੇ ਹਰ ਚੀਜ਼ ਰੀਡ ਕਰਨੀ ਚਾਈਦੀ ਏ। ਪੜਨਾ ਚਾਹੀਦਾ, ਤਬ ਉਹਨੂੰ-ਉਹਨੂੰ ਕਰਨਾ ਚਾਹੀਦਾ, ਅੱਜ-ਕੱਲ ਪੂਰੇ ਹਿੰਦੁਸਤਾਨ'ਚ ਦੇਖਲੋ ਤੁਸੀ, ਕਿਨੂੰ ਕਿਸੇ ਦੀ ਜ਼ਿੰਦਗੀ ਦੀ ਪਰਵਾਹ ਨਹੀ ਏ। ਜਿਤਨਾ ਕਚਰਾ ਹੋ ਸਕੇ ਕਚਰਾ ਖਿਲਾਦੋ ਬੰਦੇ ਨੂੰ, ਮਰਜਾ ਮਰ ਜਾਏ। ਜੀ ਵ, ਜੀ ਵ, ਜੀਜਾ, ਹਾਂ।
ਹੁਣ ਅੱਜ-ਕੱਲ ਨਵੀਂ ਟਰੈਂਡ ਚੱਲ ਪਿਆ ਹੋਟਲਾਂ ਦਾ, ਤੁਸੀਂ ਤੁਾਨੂੰ ਥ੍ਰੀ ਮਿਨਟਸ ਯਾ ਫਾਈਵ ਮਿਨਟਸ ਦੀ ਡਿਲੀਵਰੀ, ਅਰੇ ਪੰਜ ਮਿੰਟ'ਚ ਸਬਜ਼ੀ ਕਿਵੇਂ ਬਣਗੀ, ਤੁਸੀਂ ਮਤਲਬ ਕਿ ਆਟੋ ਵਾਲਾ ਸਾਈਕਲ ਵਾਲਾ ਤੁਹਾਨੂੰ ਆ ਕੇ ਘਰ ਵੀ ਪਹੁੰਚਾ ਦੇਗਾ।
ਹੁਣ ਤਾਂ ਪਹਿਲੇ ਤੋਂ ਫਰੋਜਨ ਕੀਤਾ ਹੋਏਗਾ ਤਾਂ ਹੀ ਤੇ ਦੇਗਾ ਨਾ ਐਵੇਂ ਕਿਵੇਂ ਦੇ ਦੇਗਾ।
ਮਤਲਬ ਹੀ ਨਹੀਂ ਆਪ ਦੇਖੋ ਨਾ ਮੈਂ ਇੱਕ- ਬਾਰੇ ਇੱਕ ਰੀਲ ਦੇਖ ਰਿਹਾ ਸੀ ਉਹ ਬੰਦਾ ਮੰਗ ਲਓ ਪਰਾਂਠੇ। ਦਸ, ਦਸ ਮਿੰਟ ਪਰਾਾਂਠੇ ਆ ਜਾਏਗੇ। ਉਹ ਪਰਾਠੇ ਮੈਂਨੇ ਵੇਖਿਆ ਸੀ ਉਹ- ਪੈਕਟ ਪੈਕ ਨੇ। ਐਕਸਪਾਇ ਡੇਟ ਉਥੇ, ਉਥੇ ਖੋਲਦੇ ਪਏ ਉਥੇ ਸਿੱਕਦੇ। ਭੇਜਦੀ।
ਕੋਈ ਨਹੀਂ ਜਾ।
ਉਹੀ ਤੇ ਗੱਲ ਨਾ ਬਈ ਜੀ। ਆਪਣਾ ਪੇਟ ਭਰਨਾ ਚਾਹੀਦਾ ਦੂਜੇ ਦੀ ਭਾਵੇਂ ਬੇੜਾ ਗਰਕ ਹੋ ਜਾਏ, ਕੁੱਛ ਪਤਾ ਨਹੀਂ। ਗੱਲ ਸਾਰੀ ਉਹੀ ਉ। ਸਾਰੀ ਮਤਲਬ ਬੰਦੇ ਦੀ ਕੋਈ ਵੈਲਿਊ ਰਹਿ ਨਹੀਂ ਗਈ ਅੱਜ- ਰੇਟ, ਮੈਨੂੰ ਤਾਂ ਇਹ ਸਮਝ ਆ ਗਈ। ਤੁਸੀਂ ਆਪਣੇ-ਆਪ ਨੂੰ ਜਿੰਨਾ ਬਚਾ ਸਕਦੇ ਹੋ। ਆਪਣੇ ਆਪ ਨੂੰ ਬਚਾ ਲਓ। ਦੂਜਾ ਤੇ ਮਾਰ ਕੇ ਜਾਏਗਾ।
ਹੂ।
ਬਿਲਕੁਲ ਸਹੀ ਗੱਲ ਹੈ। ਤੁਸੀਂ ਠੀਕ ਕਹਿ ਰਹੇ ਹੋ। ਘਰ ਦਾ ਹੀ ਖਾਣਾ ਖਾ ਲੋ ਬਈ ਜੀ ਅੱਛਾ, ਤਾਂ ਬਹੁਤ ਵਧੀਆ। ਸਹੀ ਗੱਲ, ਦੋ ਚੀਜ਼ ਮਹਿੰਗੀਆਂ ਆਣਗੀਆਂ ਨਾ ਪਤਾ ਤੇ ਹੋਵੇ, ਅਸੀਂ ਖਾ ਕੀ ਰਹੇ ਹਾਂ।
ਹਾਂਜੀ।
ਸਹੀ ਗੱਲ।
ਇਹੀ ਗੱਲ ਹੈ ਵੀਰ ਜੀ। ਦੇਖੋ ਘਰ ਦਾ ਖਾਣਾ ਬਾਹਰ ਦੇ ਖਾਣੇ ਮੈਂ ਬੜਾ ਫ਼ਰਕ ਹੈ।
ਬਹੁਤ, ਬਹੁਤ ਜ਼ਿਆਦਾ ਫ਼ਰਕ ਸਹੀ ਗੱਲ। ਮੇਰੀੇ ਅੱਗੇ ਤੋਂ ਮੇਨਟੇਨ ਕਰਾਂਗੇ ਜੀ। ਮੈਂ ਆਪਣੀ ਸਿਹਤ ਅੱਛੀ ਰੱਖਣੀ ਹੈ, ਲੰਬੇ ਟਾਈਮ ਚੱਲਣਾ ਹੈ, ਤੇ ਫਿਰ ਉਸ ਹਿਸਾਬ ਨਾਲ ਚੀਜ਼ਾਂ ਵੀ ਖਾਣੀਆਂ ਪੈਣੀਆਂ, ਸਹੀ ਤਰੀਕੇ ਨਾਲ।
ਕਦੀ, ਕਦੀ, ਕਦੀ, ਕਦੀ, ਕਦੀ ਕੋਈ ਦਿੱਕਤ ਨੀ ਹੁੰਦੀ। ਅੱਛੇ ਰੈਸਟੋਰੈਂਟ ਚ ਕਦੀ ਕਦੀ ਖਾ ਲੋ ਲੇਕਿਨ ਨ ਨਾਈਟੀਨ ਨਾਈਨ ਪਰਸੈਂਟ ਅਸੀਂ ਸੋਚਿਆ ਕਿ ਅਸੀਂ ਵਧੀਆ ਹੀ ਖਾਣਾ ਚਾਹੀਏ, ਘਰ ਚ ਖਾਣਾ ਚਾਹੀਏ।
ਘਰ ਖਾਣਾ ਬਿਲਕੁਲ, ਬਿਲਕੁਲ ਸਹੀ। ਸਿਹਤ ਆਪਣੀ ਹੈ ਨਾ, ਸਰੀਰ ਸਰੀਰ ਤੇ ਆਪਣਾ ਹੀ ਹੈ ਕਿਸੇ ਤੋਂ ਕਿਰਾਏ ਤੇ ਲਿਆ ਨੀ ਹੋਇਆ।
ਆ ਹੂ।
ਸਹੀ ਗੱਲ ਹੈ ਫਿਰ ਬਾਅਦ ਚ ਦਵਾਈਆਂ ਖਾਂਦੇ ਰਹੋ, ਫਾਇਦਾ ਕੀ ਹੋਇਆ।
ਕੋਈ ਫਾਇਦਾ ਨਹੀਂ ਜੀ।
ਹਾਂ, ਐਸੇ ਕਰਕੇ ਨੱਬੇ ਪਰਸੈਂਟ ਲੋਕ ਆਜ-ਕੱਲ ਬਿਮਾਰ ਨੇ। ਬਿਮਾਰ ਕਿਉਂ ਹੋਈਏ।
ਕਰ ਚਲੋ ਬਾਦ ਚ ਕਰਦੇ। ਜੀ, ਜੀ ਠੀਕ ਹੈ। ਠੀਕ ਹੈ ਬਈ ਜੀ। ਤੁਸੀਂ ਗੱਲ ਕਰਕੇ ਅੱਛਾ ਲੱਗਾ ਜੀ, ਵੀਰ ਜੀ। ਓਕੇ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਮੈਨੂੰ ਵੀ ਕਲੀਅਰ ਕਰਤਾ ਜਾਏਗਾ, ਥੈਂਕ ਯੂ ਜੀ, ਫਿਰ